ਨਮਸਤੇ,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
ਹੋਰ ਕੀ ਹਾਲ ਹੈ? ਸਭ ਵਧੀਆ।
ਬਸ ਵਧੀਆ, ਵਧੀਆ, ਆਪ ਸੁਣਾਈਏ, ਕੀ ਹੋ ਰਹਿਆ?
ਬਸ ਕੁਛ ਨੀ ਬਸ ਬੈਠੇ ਸੀ, ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰ ਲਈਏ।
ਹਾਂ ਨਹੀਂ ਮੈਂ ਵੀ ਸੋਚ ਹਾਂ ਰਾਤ ਕੋ ਮੈਂ ਵੀ ਥੋੜਾ ਸੋਚ ਰਹੀ, ਆਪ ਤੇ ਥੋੜੀ ਦੁ ਗਲ ਹੋ ਜਾਏ। ਫਿਰ ਲਾਈਟ ਵਿੱਚ ਚਲੀ ਗਈ, ਤਾਂ ਫਿਰ ਗਰਮੀ ਮ ਹਿੰਮਤ ਹੀ ਨਹੀਂ ਹੋਤੀ ਕੁਛ ਕਰਨ ਦੀ।
ਬਸ, ਬਸ ਬਿਲਕੁਲ, ਬਿਲਕੁਲ ਨਾਲੇ ਤੁਹਾਨੂੰ ਪਤਾ ਤੇ ਹੈ ਬੱਚੇ ਵੀ ਅੱਜ ਕੱਲ੍ਹ ਕਿਵੇਂ ਘਰ ਦੀਆਂ ਚੀਜ਼ਾਂ ਤੇ ਖਾਂਦੇ ਨੀ ਹੈਗੇ। ਜਿੰਨਾ ਉਹਨਾਂ ਨੂੰ ਬਾਹਰ ਦੀ ਚੀਜ਼ਾਂ ਦੇ ਦੋ, ਉਹਨਾਂ ਚ' ਤੇ ਖੁਸ਼ ਰਹਿੰਦੇ ਨੇ ਉਹ।
ਔਰ ਬੱਚੋਂ ਦੀ ਪੜ੍ਹਾਈ ਵਿੱਚ ਕੈਸੇ ਚੱਲ ਰਹੀ?
ਬਸ ਬਸ ਤੁਹਾਨੂੰ ਪਤਾ ਤੇ ਹੈ, ਛੁੱਟੀਆਂ ਪੈ ਗਈਆਂ ਹੋਈਆਂ ਨੇ।
ਆਹ ਵ ਫਿਰ ਹੋਗਾ ਬੱਚੇ ਤੋਂ ਬੇਫਿਕਰ ਹੁੰਦੇ।
ਹੋਰ ਕੀ ਬਸ ਤੰਗ, ਕਦੀ ਏਧਰ, ਕਦੀ ਉਧਰ ਬਸ ਸਮਝ ਹੀ ਨਹੀਂ ਆਉਂਦੀ ਵੀ। ਹੁਣ ਅਲੱਗ- ਅਲੱਗ ਕਹਿੰਦੇ, ਕੁਛ ਬਣਾ ਕੇ ਦੋ, ਕਦੇ ਕੁਛ ਬਣਾ ਕੇ ਦੋ ਬਸ।
ਉਹ ਧੀਰੇ, ਧੀਰੇ ਦੋ ਤੇਰਾਂ ਤੇਰਨ ਤੋਂ ਸਾਰੀ ਛੁੱਟੀਆਂ ਨ ਨਿਕਲਦਾ ਆਉਂਦੀ ਸੀ, ਕਈ ਜਾਨਣੇ ਕ ਟਾਈਮ ਹੀ ਨਹੀਂ ਮਿਲਿਆ, ਵਿੱਚ ਦੇਖੋ ਘਰ ਵਿੱਚ ਸਾਰੇ ਪੂਰਾ ਦਿਨ ਗੁਜ਼ਰਦਾ ਆਦਾ।
ਬਿਲਕੁਲ-ਬਿਲਕੁਲ ਇਹੀ ਤਾਂ ਹੁੰਦਾ ਆ ਮਨ ਵੀ ਨਹੀਂ ਕਰਦਾ, ਉਹ ਤੋਂੋਂ ਗਰਮੀ ਵੀ ਬਾਹਰ ਐਨੀ ਆ। ਉੱਤੋਂ ਦੀ ਇਹਨਾਂ ਦੇ ਅਲੱਗ-ਅਲੱਗ ਡਿਸ਼ਾਂ ਹੁੰਦੀਆਂ ਨੇ, ਇਹ ਬਣਾ ਦੋ ਉਹ ਬਣਾ ਦੋ, ਬਾਹਰ ਜਾਣ ਤੇ ਮਨ ਨੀ ਹੈਗਾ।
ਉਹ ਮਨ ਚਾਹੀ ਮਰਜ਼ੀ ਚੱਲ ਜਾਂਦੀ ਸੀ।
ਹਾਂਜੀ ਬੇਕੋ ਬੇਕੁੋ, ਨਹੀਂ ਤੁਹਾਡੇ ਬੱਚੇ ਕਿਹੜਾ ਖਾਂਦਾ